ਹੈਲੋ।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
ਹਾਂਜੀ, ਹੋਰ ਠੀਕ ਓ।
ਆਵਾਜ਼ ਨੀ ਆ ਰੀ।
ਹੈਲੋ, ਠੀਕ ਓ।
ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਠੀਕ ਓ, ਹੁਣ ਆ ਆਵਾਜ਼ ਆ ਰੀ।
ਹਾਂਜੀ-ਹਾਂਜੀ ਵਧੀਆ, ਤੁਸੀਂ ਸੁਣਾਓ।
ਬਸ, ਮੈਂ ਵੀ ਵਦੀਆ ਠੀਕ-ਠਾਕ।
ਹੋਰ, ਕੀ ਕਰ ਰਹੇ ਸੀ ਤੁਸੀਂ।
ਬਸ ਬੈਠੀ ਸੀਗੀ ਮੈਂ, ਮੈਂ ਸੋਚਿਆ ਅੱਜ ਮੈਂ ਕੱਟਲ ਬਣਾਵਾਂ। ਹਾਂਜੀ, ਤੇ ਤੁਸੀਂ ਮੈਨੂੰ ਦੱਸੋਗੇ
ਹਾਂਜੀ-ਹਾਂਜੀ। ਹਾਂ। ਮੈਂ ਤੁਹਾਨੂੰ ਦੱਸਦੀ ਹਾਂ ਕੱਟਲ ਬਾਰੇ ਅਗਰ ਤੇ ਤੁਸੀਂ ਕੱਟਲ ਵੈਸੇ ਹੀ ਬਾਜ਼ਾਰ ਚੋਂ ਲਿਆਣਾ ਏ ਨਾ। ਸਾਬਿਤ ਮਤਲਬ ਕੱਟਿਆ ਜੀ ਲਿਆਣਾ ਜੇ ਵੈਸੇ ਲਿਆਂਦੇ ਹੋ ਤ ਤੁਸੀਂ ਥੋੜ੍ਹਾ ਜਾ ਪਹਿਲੇ ਹੱਥਾਂ ਤੇ ਤੇਲ ਲਗਾ ਕੇ।
ਹੂ।
ਤੇ ਉਹ ਚੱਕੂ ਨਾਲ ਉਸਦਾ ਛਿੱਲਕ ਤਾਰ ਲੋ ਕਿਉਂਕਿ ਉਹਦਾ ਜੋ ਛਿੱਲਕ ਹੁੰਦਾ ਏ ਨਾ ਕੰਢੇਦਾਰ ਹੁੰਦਾ ਐ।
ਹਾਂਜੀ।
ਤੇ ਉਹ ਕੱਟਿਆ ਨਹੀਂ ਜਾਂਦਾ ਤੁਹਾਨੂੰ ਤੇਲ ਲਗਾਣਾ ਪਏਗਾ ਹੱਥਾਂ ਤੇ, ਹੱਥਾਂ ਤੇ ਤੇਲ ਲਗਾ ਤੇ ਉਸਨੂੰ ਕੱਟ ਲੋ ਫੇਰ ਤੁਸੀਂ ਉਸਦੇ ਨਾਲ ਛੋਟੇ-ਛੋਟੇ ਪੀਸ ਕਰ ਲੋ।
ਅੱਛਾ, ਹੂ।
ਪੀਸ ਕਰਕੇ ਜੇ ਤਾਂ ਤੁਸੀਂ ਉਹ ਮਤਲਬ ਕਿ ਅ ਫਰਾਈ ਕਰਕੇ ਖਾਣਾ ਐ, ਤ ਫਰਾਈ ਦੀ ਅ ਵਿਧੀ ਇਸ ਤਰ੍ਹਾਂ ਕਿ ਕੜਾਹੀ ਦੇ ਵਿੱਚ ਸਰਸੋਂ ਦਾ ਖੁੱਲ੍ਹਾ ਤੇਲ ਪਾਲੋ।
ਅੱਛਾ।
ਜਦੋਂ ਤੇਲ ਸੜ ਜਾਏ ਚੰਗੀ ਤਰ੍ਹਾਂ ਧੂੰਆਂ ਨਿਕਲਣ ਲੱਗ ਜਾਏ। ਤੇ ਜਿਹੜੀ ਗੈਸ ਨੂੰ ਕੱਟ ਕਰ ਲੋ ਥੋੜਾ ਸਿਮ ਤੇ। ਗੈਸ ਸਿੰਮ ਤੇ ਕਰਕੇ ਉਹ ਆਪਣਾ ਜਿ ਕੱਟਿਆ ਕੱਟਰ ਐ। ਉਹ ਤੁਸੀਂ ਕੜਾਹੀ ਦੇ ਵਿੱਚ ਪਾ ਕੇ ਤੁਸੀਂ ਉਸਨੂੰ ਹਲਕਾ-ਹਲਕਾ ਇਕਦਮ ਸਾਰਾ ਨਹੀਂ ਪਾਣਾ।
ਹੁ-ਹੁ।
ਥੋੜਾ-ਥੋੜਾ ਉਹਦੇ ਚ ਪਾਂਦੇ ਰਹੋ ਜਿਵੇਂ ਉਹ ਹਲਕਾ ਜਿਹਾ। ਗੁਲਾਬੀ ਨਾਲ ਧੋਏ ਉਹਨੂੰ ਕੱਢੀ ਜਾਓ ਇੱਕ ਥਾਲੀ ਦੇ ਵਿੱਚ ਨਾ ਟਿਸ਼ੂ ਪੇਪਰ ਲਗਾ ਕੇ।
ਹਾਂਜੀ।
ਤੇ ਉਹਦਾ ਤੇਲ ਜੋ ਹੈ ਨਾ ਟਿਸ਼ੂ ਉੱਪਰ ਸੌਕ ਲੇਗਾ।
ਅੱਛਾ।
ਹਾਂ ਉਹ ਕੱਢ ਕੇ ਅਪਨਾ ਉਹਦੇ ਵਿੱਚ ਤੁਸੀਂ ਕਰ ਲਓ ਏਸ ਤਰ੍ਹਾਂ ਤੁਸੀਂ। ਤਿੰਨ ਚਾਰ ਵਾਰੀ ਥੋੜ੍ਹਾ-ਥੋੜਾ ਕਰਕੇ ਤੇਲ ਦੇ ਵਿੱਚ ਫਰਾਈ ਕਰਕੇ ਉਹਨੂੰ ਨਾ। ਬਾਹਰ ਕੱਢ ਲਓ ਫੇਰ ਉਸ ਤੋਂ ਬਾਅਦ ਅਪਨਾ ਨਿਸ਼ਣ ਲਸਨ ਲਸਣ ਹੈ, ਪਿਆਜ ਨੇ, ਅਦਰਕ ਹੈ। ਹ ਹਰੀ ਮਿਰਚ ਚ ਹੈ ਇਹਨੂੰ ਤੁਸੀਂ ਗ੍ਰਾਇੰਡ ਕਰ ਲਓ। ਮਿਕਸੀ ਚ ਮਸਾਲਾ ਮਿਕਸੀ ਚ ਗ੍ਰਇੰਡ ਕਰਕੇ।
ਹਾਂਜੀ।
ਤੇ ਉਹਦੇ ਫੇਰ ਥੋੜ੍ਹਾ ਜਿਹਾ ਤੇਲ ਪਾਓ ਬਾਕੀ ਦਾ ਤੇਲ ਤੁਸੀਂ ਕੱਢ ਲਓ ਜ ਜੇ ਜੈਂਦਾ। ਤੇਲ ਹੋਏਗਾ ਕੜਾਈ ਦੇ ਵਿੱਚ ਉਹਦੇ ਚੋ ਬਾਕੀ ਤੇਲ ਕੱਢ ਲਓ। ਥੋੜ੍ਹਾ ਤੜਕੇ ਵਾਸਤੇ ਰੱਖ ਲਓ ਉਹਦੇ ਵਿੱਚ ਤੁਸੀਂ ਫਿਰ ਜਿਹੜ। ਗ੍ਰਾਇੰਡ ਕੀਤਾ ਮਸਾਲਾ ਹੈ ਨਾ ਉਹ ਪਾ ਦਿਓ। ਉਹ ਹਲਕਾ ਜਿਹਾ ਜਦੋਂ ਥੋੜਾ ਜਿਹਾ ਗੁਲਾਬੀ ਰੰਗ ਦਾ ਹੋਏਗਾ ਉਸ। ਉਸ ਤੋਂ ਬਾਅਦ ਤੁਸੀਂ ਜਦ ਟਮਾਟਰ ਪਾਣੇ ਨੇ ਨਾ ਟਮਾਟਰ ਯਾ ਤੇ ਉਹਦੇ ਛਿਲਕੇ ਤਾਰ ਲੋੋ। ਬਰੀਕ-ਬਰੀਕ ਕੱਟ ਲਓ ਅਗਰ ਏਸ ਤਰ੍ਹਾਂ ਨਹੀਂ ਪਾਣੇ ਤੇ ਤੁਸੀਂ ਉਸ ਬਿਨਾਂ ਛਿਲਕੇ ਤੋਂ ਤੁਸੀਂ ਕੱਦੂਕਸ ਕਰ ਸਕਦੇ ਹੋ।
ਅੱਛਾ।
ਉਹਨੂੰ ਕੱਦੂਕਸ ਕਰਕੇ ਟਮਾਟਰਾਂ ਨੂੰ ਫੇਰ ਤੁਸੀਂ ਉਹਦੇ ਵਿੱਚ। ਪਾ ਲੋ ਅਪਨਾ। ਤੇਹ ਤੜਕੇ ਦੇ ਵਿੱਚ ਜਿਹੜੇ ਤੁਸੀਂ ਪਿਆਜ ਭੁੰਨੇ ਨੇ ਨਾ ਉਹਦੇ ਵਿੱਚ ਤੁਸੀਂ ਤ ਅਪਨਾ ਟਮਾ। ਦੇ ਬਾਅਦ ਫੇਰ ਤੁਸੀਂ ਉਹਨੂੰ ਦੋ ਚਾਰ ਮਿੰਟ ਇਸੇ ਤਰ੍ਹਾਂ ਕੜਛੀ ਮਾਰਦੇ ਰਹੋ ਉਸ ਤੋਂ ਬਾਅਦ ਤੁਸੀਂ ਮਸਾਲਾ ਏ ਜਿਵੇਂ ਹਲਦੀ ਹੈ। ਨਮਕ ਹੈ ਯਾ ਉਹ ਗਰਮ ਮਸਾਲਾ ਤੇ ਉਹ ਪਾ ਦੋ ਉਹਨੂੰ ਮਿਕਸ ਕਰਕੇ ਜਿਹੜਾ ਤੁਸੀਂ ਕਟਹਲ ਫਰਾਈ ਕਰਕੇ ਰੱਖਿਆ ਸੀ ਨਾ ਉਹਨੂੰ ਤੁਸੀਂ ਉਹਦੇ ਵਿੱਚ ਹੀ ਪਾ ਦਿਓ ਕੜਾਹੀ ਦੇ ਵਿੱਚ ਉਹਨੂੰ ਅੱਛੀ ਤਰ੍ਹਾਂ ਮਿਕਸ ਕਰਕੇ ਕੜ ਕੜਛੀ ਨਾਲ ਫੇਰ ਉਸਨੂੰ ਤੁਸੀਂ ਢਕ ਕੇ ਰੱਖ ਦੋ ਗੈਸ ਘੱਟ ਕਰਕੇ ਘੱਟ ਤੋਂ ਘੱਟ ਉਸਨੂੰ ਦਸ ਮਿੰਟ ਗੈਸ ਤੇ ਪਿਆ ਰਹਨ ਦੋ ਤੇ
ਅੱਛਾ।
ਉਸ ਤੋਂ ਬਾਅਦ ਤੁਸੀਂ ਦਸ ਮਿੰਟ ਬਾਅਦ ੳਸ ਤੁਸੀਂ ਉਹ ਢੱਕਣ ਉਤਾਰ ਕੇ ਦੇਖੋ ਤੇ ਕੀ ਤੇਲ ਅਲੱਗ ਹੋ ਜੇਏਗਾ ਤੇ ਸਬਜ਼ੀ ਬਨ ਜਾਏਗੀ ਉਹ ਤੁਹਾਨੂੰ ਬਨਿਆ ਬਨਾਇਆ ਮਿਲੇਗਾ। ਅਗਰ ਤੁਸੀਂ ਉੱਤੇ ਸਜਾਵਟ ਵਾਸਤੇ ਅਗਰ ਧਨੀਆ ਏ ਉਹਨੂੰ ਅ ਗਈ ਦੇ ਪੱਤੇ ਪੂਰੇ ਹੀ ਅਹ ਤੋੜ ਕੇ ਐਵੇਂ ਪਾ ਦਿੰਦੇ ਨੇ ਕਈ ਧਨੀਏ ਨੂੰ ਕੱਟ ਕੇ ਉੱਪਰ ਥੁੜ ਦਿੰਦੇ ਨੇ।
ਹੂੰ
ਬਾਕੀ ਲੋੜ ਅਨੁਸਾਰ ਅਗਰ ਤੁਸੀਂ ਉੱਤੇ ਕੁਛ, ਜੀਵੇਂ ਵੀ ਚਾਟ ਮਸਾਲੈ ਬੀ ਅਸ ਅਪਣਾ ਪਰ ਈਕ ਗੱਲ ਮੈਂ ਬੁਲ ਗਈ ਸੀ ਕੀ ਅ ਮਸਾਲਾ ਪਾਣ ਤੋਂ ਪੈਲੇ ਪੈਲਾਂ ਤੁਸੀਂ ਥੋੜੀ ਜੀ ਹੀਗ ਜੀਰਾ, ਔਰ ਸੁੱਕਾ ਧਨੀਆ ਹਾਂ, ਮਸਾਲਾ ਮਤਲਬ ਕੀ ਜੇੜਾ ਅਸੀਂ ਗ੍ਰੈਂਡ ਮਸਾਲਾ ਕੀਤਾ ਨਾ ਓਨੂੰ ਪਾਣ ਤੋਂ ਪੈਲੇ ਏ ਤੇਲ ਦੇ ਵਿੱਚ ਨਾ ਐ ਚੀਜ਼ਾਂ ਜ਼ਰੂਰ ਪਾਣੀਆਂ ਨੇ, ਜਿਵੇਂ ਹਿੰਗ ਹੋ ਗਈ ਜੀਰਾ ਹੋ ਗੇਆ ਜਾਂ ਆਪਣਾ ਸੁੱਕਾ ਧਨੀਆ ਪੀਸੇਆ ਹੋਏਆ ਏ ਤੇਨ ਚੀਜ਼ਾਂ ਜ਼ਰੂਰ ਓਦੇ ਵੀਚ ਪਾਈਆਂ ਜਾਂਦੀਆਂ ਨੇ ਫੇਰ ਓਸ ਤੋਂ ਬਾਦ ਤੁਸੀਂ ਜੇੜਾ ਆਪਣਾ ਮਸਾਲਾ ਅਐ ਗ੍ਰਾਇਡ ਕੀਤਾ ਓਦੇ ਚ ਪਾ ਦਿਓ ਜੇ ਤੁਸੀਂ ਏਸ ਤਰੀਕੇ ਦਾ ਖਾਣਾ ਚਾਂਦੇ ਓ ਤਾਂ ਏਦਾਂ ਬਣੇਗਾ ਜੇ ਤੁਸੀਂ ਕੈਂਦੇ ਓ ਕੇ ਫਰਾਈ ਵਾਲਾ ਬਈ ਬੱਚੇ ਪਸੰਦ ਨੀ ਕਰਦੇ ਜਾਂ
ਹਾਂਜੀ-ਹਾਂਜੀ ਦੂਸਰਾ ਓ ਹਾਂਜੀ ਬੋਇਲ ਵਾਲਾ ਜੇੜਾ ਉਬਾਲ ਕੇ ਬਣਾਦੇ ਨੇ ਹਾਂਜੀ।
ਹਾਂ ਓ ਓਵੀ ਏਸ ਤਰ੍ਹਾਂ ਐ ਅੱਜ ਕਲ ਤੇ ਵੈਸੇ ਕੱਟੇਆ ਕਟਾਏਆ ਕਟਰ ਬਾਜ਼ਾਰ ਤੋਂ ਮੇਲ ਜਾਂਦਾ ਐ ਤੇ ਓਨੂੰ ਤੁਸੀਂ ਕੁੱਕਰ ਦੇ ਵਿੱਚ ਪਾ ਕੇ ਥੋੜਾ ਜਾ ਤੇਲ ਪਾਣਾ ਐ, ਜਾਦਾ ਨੀ ਜਾਦਾ ਨੀ ਥੋੜ੍ਹਾ ਜਾ ਤੀਲ ਪਾ ਕੇ ਜਦੋਂ ਤੇਲ ਥੋੜਾ ਗਰਮ ਹੋ ਜੇ ਜਾ ਸੜ ਜਾਏ ਓਦੇ ਵੇਚ ਤੁਸੀਂ ਥੋੜਾ ਜਾਂ ਨਮਕ ਤੇ ਜੇੜਾ ਤੁਸੀਂ ਅਪਣਾ ਕਟਰ ਕੱਟੇਆ ਹੋਏਆ ਨਾ ਓ ਥੇ ਕੁੱਕਰ ਦੇ ਵੀਚ ਪਾ ਦੋ ਔਰ ਪਾਣੀ ਦਾ ਛੱਟਾ ਥੋੜਾ ਜ, ਜਾਦਾ ਪਾਣੀ ਨੀ ਪਾਣਾ।
ਠੀਕ ਏ।
ਹਾਂ ਪਾਨੀ ਦਾ ਛਟਾ ਮਾਰ ਕੇ ਕੁੱਕਰ ਨੂੰ ਬੰਦ ਕਰ ਦੋ
ਠੀਕ ਏ।
ਜਦੋਂ ਓਦੀ ਈਕ ਵੀਸ਼ਲ ਆਜੇ ਦੂਜੀ ਵਿਸਲ ਆਣ ਲੱਗੇ ਤੇ ਬੰਦ ਕਰਦੋ ਓ ਸਟੀਮ ਦੇ ਵੀਚ ਹੀ ਗਲ ਜਾਣਗੇ।
ਅੱਛਾ ਮਲਬ ਏ ਪੈਲੀ ਸੀਟੀ ਦੂਜੀ ਆਣ ਲੱਗੇਗੀ ਸੀਟੀ ਤੇ ਓਦੋਂ ਬੰਦ ਕਰ ਦੇਣਾਐ।
ਹਾਂ ਓਦੋਂ ਤੁਸੀਂ ਗੈਸ ਨੂੰ ਬੰਦ ਕਰਦੋ ਓ ਸਟੀਮ ਦੇ ਵੀਚ ਹੀ ਗੱਲ ਜੇਗਾ ਫੇਰ ਓਨੂੰ ਖੋਲ ਕੇ ਦੇਖੋ ਤੁਆਡਾ ਬਿਲਕੁਲ ਅਐ ਮਤਲਬ ਕੇ ਠੀਕ ਤੇਆਰ ਹੋ ਜੇਗਾ ਓਸ ਤੋਂ ਬਾਦ ਫੇਰ ਓਸੇ ਤਾਹੀਂ ਤੁਸੀਂ ਆਪਣਾ ਜੇੜਾ ਮਸਾਲਾ ਐ ਗਾਰਾਈਡ ਕਰਕੇ ਪੈਲੇ ਹਿੰਗ ਜੀਰਾ ਸੁੱਕਾ ਧਨੀਆ ਪਾ ਕੇ, ਤੇ ਓਸ ਤੋਂ ਬਾਦ ਫੇਰ ਅਪਣਾ ਮਸਾਲਾ ਪਾਣਾ ਫੇਰ ਓਸ ਤੋਂ ਬਾਦ ਤੁਸੀਂ ਟਮਾਟਰ ਪਏ ਕਰਨੇ ਨੇ ਟਮਾਟਰਾਂ ਤੋਂ ਬਾਦ ਤੁਸੀਂ ਜੋ ਵੀ ਐ ਹਲਦੀ ਮ ਐ ਨਮਕ ਵਗੈਰਾ ਪਾਣੈ ਜਦੋਂ ਬਨ ਡੇ ਓਸ ਤੋਂ ਬਾਦ ਲੋੜ ਅਨੁਸਾਰ ਦੀ ਸਜਾਵਟ ਲੀ ਕੁਛ ਵੀ ਤੇ ਲਗਾ ਸਕਦੇ ਹੋ ਜੇਵੇਂ ਧਨੀਆ ਹੈਗਾ ਵੇ ਜਾਂ ਚਾਟ ਮਸਾਲਾ ਵੇ, ਅੱਛਾ ਈਕ ਗੱਲ ਹੋਰ ਐ ਕੇ ਮਸਾਲੇ ਦੇ ਵਿੱਚ ਕਈ ਲੋਕ ਦਈ ਵੀ ਪਾਦੇ ਨੇ।
ਹਾਂਜੀ ਜੀ ਸਵਾਦ ਵਾਸਤੇ।
ਹਾਂ ਸਵਾਦ ਦੇ ਅਨੁਸਾਰ ਅਸੀਂ ਦੋ ਚਮਚ ਦਈ ਵੀ ਪਾ ਸਕਦੇ ਆਂ ਦੇ ਵੀਚ
ਅੱਛਾ ਔਰ ਮਲਾਈ-ਮਲਾਈ-ਮਲਾਈ ਪਾ ਸਕਦੇ ਆਂ ਅਗਰ ਜੇ ਦਈ ਨਾ ਹੋਵੇ ਤਾਂ?
ਹਾਂ ਹਾਂਜੀ ਹਾਂ ਮਲਾਈ ਵੀ ਪਾ ਸਕਦੇ ਓ, ਮਲਾਈ ਨਾਲ ਤੇ ਹੋਰ ਈ ਟੇਸਟ ਬਣ ਜੇਗਾ ਸਵਾਦ ਅਨੁਸਾਰ ਹੋ ਜੇਗਾ ਓ ਏ ਐਸ ਤਰਾ ਦੀ ਵਿਧੀ ਐ। ਕਤਲ ਦੀ, ਕਤਲ ਵੀ ਕਿਹੜਾ ਅੱਜ-ਕੱਲ੍ਹ ਸਸਤਾ ਹੈ। ਅੱਜ-ਕੱਲ ਤੇ ਸਬਜ਼ੀਆਂ ਹੀ ਇੰਨੀਆਂ ਮਹਿੰਗੀਆਂ ਨੇ ਹੱਥ ਲਾਉਣ ਨੀ ਆਉਂਦਾ। ਹਰ ਚੀਜ਼ ਮਹਿੰਗੀ ਹੋਈ ਪੀਏ। ਬਸ ਹੋਰ ਫਸਲਾਂ ਖ਼ਰਾਬ ਹੁੰਦੀਆਂ ਪਈਆਂ ਨੇ ਉਓਧਰੋਂ ਬਰਸਾਤ ਹੈ। ਜੇ ਫਸਲਾਂ ਘੱਟ ਹੋਣਗੀਆਂ ਤੇ ਮਹਿੰਗਾਈ ਜ਼ਿਆਦਾ ਹੋਏਗੀ। ਤੇ ਫਸਲ ਸਹੀ ਹੋਏਗੀ ਤੇ ਮਹਿੰਗਾਈ ਘੱਟ ਹੋਏਗੀ। ਇਸ ਕਰਕੇ ਹਰ ਚੀਜ਼ ਨੂੰ ਹਰ ਚੀਜ਼ ਦੇ ਵਿੱਚ ਮਹਿੰਗਾਈ ਹੈ। ਤੁਸੀਂ ਪਿਆਜ ਲੈਣ ਜਾਓ, ਉਹ ਇੰਨੇ ਮਹਿੰਗੇ। ਟਮਾਟਰ ਲੈਣ ਜਾਓ, ਉਹ ਇੰਨੇ ਮਹਿੰਗੇ। ਕੋਈ ਵੀ
ਟਮਾਟਰ ਨੇ ਵੀ ਹਾਂਜੀ, ਟਮਾਟਰ ਵੀ ਬੜੇ ਮਹਿੰਗੇ ਹੋਏ ਦੇ ਨੇ
ਹਮ
ਹਾਂਜੀ, ਹਾਂਜੀ।
ਉਹ ਤੇ ਹੈ ਹੀ
ਹਾਂਜੀ, ਹਾਂਜੀ। ਬੜਾ ਬਸ ਇੰਨਾ ਹੀ ਅ ਅੱਜ ਆਏ ਸੀਗੇ। ਮੈਨੂੰ ਕੰਮ ਤੇ ਜਾਣ ਲੱਗੇ, ਮੇਰੇ ਘਰ ਵਾਲੇ ਮੈਨੂੰ ਕਹਿਣ ਲੱਗਗੇਏ ਕਿ ਅੱਜ ਮੈਂ ਕਟਲ ਖਾਣਾ ਤੇ ਕਟਲ ਬਣਾ ਕੇ ਖਵਾਣਾ ਜਦੋਂ ਮੈਂ ਆਵਾਂਗਾ। ਤੇ ਮੈਂ ਕਿਹਾ-ਚਲੋ, ਮੈਂ ਪੁੱਛਦੀ ਹਾਂ। ਤੁਹਾਨੂੰ ਪਤਾ ਕੀਤਾ ਹੈ। ਕਤਲ ਕੀਤਾ ਬੰਦਾ ਦੋਨੋ ਤਰੀਕੇ ਦਾ ਜੇ ਉਹਨਾਂ ਨੂੰ ਇੱਦਾਂ ਦਾ ਪਸਦ ਆਏਗਾ, ਫਿਰ ਮੈਂ ਉੱਦਾਂ ਦਾ ਉਹਨਾਂ ਨੂੰ ਬਣਾ ਕੇ ਖਵਾਵਾਂਗੀ ਸ਼ਾਮ ਵੇਲੇ ਅਤੇ ਹਾਂਜੀ।
ਹਾਂਜੀ, ਹਾਂਜੀਾਂ ਵਧੀਆ
ਹਾਂ, ਬਸ ਸਵਾਦ ਹੈ। ਹਾਂਜੀ ਨਾਲ ਵੈਸੇ-ਕਟਲ ਦੇ ਨਾਲ ਰੋਟੀ ਜਾਂਦੀ ਹੈ ਸਿੰਪਲ ਜਾਂ ਫਿਰ ਪਰਾਂਠੇ ਵਗੈਰਾ ਜਾਂ ਅ ਮਤਲਬ ਕੋਈ ਲੱਛਾ ਪਰਾਂਠਾ ਵੀ ਬਣਾ ਸਕਦੀ ਹਾਂ ਮੈਂ
ਉਹ ਆਪਣਾ ਸਵਾਦ ਹੈ‌ ਤੁਹਾਡਾ, ਸਵਾਦ ਅਨੁਸਾਰ ਬਣਾ ਸਕਦੇ ਹੋ। ਪਰੌਂਠੇ ਵੀ ਚੱਲ ਜਾਣਗੇ। ਸੁੱਕੀ ਸਬਜ਼ੀ ਨਾਲ ਤੇ ਚੱਲ ਹੀ ਜਾਂਦੇ ਨੇ ਪਰੌਂਠੇ, ਲੱਛਾ ਪਰੌਂਠਾ ਵੀ ਚੱਲ ਜਾਂਦਾ ਹੈ।
ਹਾਂਜੀ, ਹਾਂਜੀ।
ਉਹ ਆਪਣਾ ਤੁਹਾਡਾ ਆਪਣਾ ਟੇਸਟ ਹੈ।
ਅੱਛਾ, ਠੀਕ ਹੈ। ਮਤਲਬ ਕਿ ਅਦੇ ਕਟਕ ਦੇ ਛੋਟੇ-ਛੋਟੇ ਪੀਸ ਕਰਨੇ ਨੇ ਉਹਦੇ ਨਾਲ ਜਿਹੜੀ ਗਿੱਟਕ ਹੁੰਦੀ ਉਹ ਵੀ ਕੱਢਣੀ ਹੁੰਦੀ ਹੈ ਜਾਂ ਛਿੱਲਕ ਲਾਣੇ ਹੁੰਦੇ ਨੇ।
ਨਾ ਜੀ ਨਾ ਗਿਟਕ ਦਾ ਤਾਂ ਸਵਾਦ ਸਾਰਾ।
ਅੱਛਾ
ਉਹਦੇ ਵਿੱਚੋਂ ਕਟਲ ਵਿੱਚੋਂ ਥੋੜ੍ਹਾ ਜਿਹਾ ਉਹ ਪੜ੍ਹਦਾ ਜਿਹਾ ਹੁੰਦਾ। ਉਹਦੇ ਵਿੱਚ ਪਤਲੇ-ਪਤਲੇ ਜੇ ਉਹ ਕੱਢਣੇ ਹੁੰਦੇ ਨੇ ਗੀਨ ਕਲਰ ਦੇ ਹੁੰਦੇ ਨੇ ਬਰਾਊਨ ਕਲਰ ਦੇ ਥੋੜ੍ਹਾ ਜਿਹਾ ਸਾਫ਼-ਸਫ਼ਾਈ ਕਰਨੀ ਹੁੰਦੀ‌ਉਹਦੀ ਅਹ ਗਿਟਕ ਤਾਂ ਮਜ਼ਾ ਆਉਂਦਾ ਹੈ। ਗਿੱਟਕ ਦਾ ਤਾਂ ਸਵਾਦ ਹੀ ਅਲੱਗ ਹੁੰਦਾ ਹੇ।
ਅੱਛਾ, ਮਤਲਬ ਉਹ ਵਿੱਚ ਪਾਵਾਂ
ਹਾਂ, ਗਿਟਕਾ ਦੇ ਵਿੱਚ ਪਾਈਆਂ ਜਾਣਗੀਆਂ ਪਰ ਉਹਨੂੰ ਥੋੜ੍ਹਾ ਜਿਹਾ ਸਾਫ਼ ਕਰਨਾ ਪੈਂਦਾ ਜ਼ਰੂਰ। ਕਟਣ ਨੂੰ ਹਾਂ ਕੱਟਣ ਦੇ ਟਾਈਮ ਜੇ ਕਟਵਾ ਕਟਵਾਇਆਆ ਵੀ ਲਵੋਗੇ ਤਾਂ ਵੀ ਉਹਦੀ ਸਫਾਈ ਕਰਨੀ ਪੈਂਦੀ ਹੈ।
ਅੱਛਾ, ਮਤਲਬ ਉਹਨੂੰ ਚੰਗੀ ਤਰ੍ਹਾਂ ਗਰਮ ਪਾਣੀ ਚ ਧੋ ਸਕਦੇ ਹਾਂ। ਅਸੀਂ ਉਹਨੂੰ
ਨਹੀਂ, ਉਹਨੂੰ ਧੋਂਦੇ ਨੀ ਹੈ।
ਅੱਛਾ।
ਹਾਂ, ਕਿਉਂਕਿ ਜੇ ਧੋਵੋਗੇ ਫੇਰ ਤੇ ਲੇਸ ਛੱਡ ਦੇਗਾ ਨਾ।
ਅੱਛਾ। ਬਿਨਾਂ ਧੋਤੇ ਹੀ
ਹਾਂ। ਕਿਉਂਕਿ ਜਿਹੜਾ ਉਹ ਉੱਪਰ ਉਹਦਾ ਛਿਲਕਾ ਹੁੰਦਾ ਹੈ ਨਾ, ਜਦ ਉਹ ਉਹ ਕੱਟਿਆ ਜਾਂਦਾ ਤੇ ਸਮਝੋ ਵਿੱਚੋਂ ਤਾਂ ਸਾਫ਼ ਹੀ ਹੁੰਦਾ।
ਹਾਂਜੀ- ਹਾਂਜੀ।
ਵਾਈਟ ਉਹ ਜਦੋਂ ਫਰਾਈ ਕਰਦੇ ਆ ਨਾ, ਉਹ ਆਪੇ ਸਾਰਾ ਕੁਛ ਠੀਕ ਹੋ ਜਾਂਦਾ ਹੈ। ਫਰਾਈ ਕਰਨ ਦੇ ਨਾਲ ਹਮ ਹਾਂ। ਪਹਿਲਾਂ ਧੋਂਦੀ ਰਹੀ ਆ ਵੈਸੇ।
ਹਾਂ। ਬਸ ਹੁਣ ਜਾਂਦੀ ਹਾ ਮੈਂ ਬਾਜ਼ਾਰ, ਤੇ ਲੈ ਕੇ ਆਉਦੀ ਹਾਂ ਕਟਲ ਤੇ ਫੇਰ ਬਣਾਉਣੀ ਹ ਕਟਲ ਦੀ ਸਬਜ਼ੀ। ਹਾਂਜੀ ਜੀ ਹੋਰ ਤੁਸੀਂ ਸੁਣਾਓ ਠੀਕ ਹੋ?
ਹਾਂ ਹਾਂ, ਬਸ ਵਧੀਆ। ਵਧੀਆ ਸੀਗੇ ਬਸ, ਓਹ ਬਜ਼ਾਰ ਗਏ ਹੋਏ ਸੀ।
ਅੱਛਾ-ਅੱਛਾ।
ਨੂੰਹ ਰਾਣੀ ਬਾਜ਼ਾਰ ਗਈ ਸੀ ਬਸ‌। ਉਹ ਵੀ- ਉਹ ਵੀ ਕਟਲ ਲੈਣ ਗਈ ਐ। ਕਹਿੰਦੀ ਅੱਜ ਕਟਲ ਬਣਾ ਲੈਂਦੀ ਹਾਂ। ਮੈ ਕਿਹਾ ਕੋਈ ਨੀ ਬਣਾ ਦਾਂਗੀ ਕਟਲ। ਕਹਿੰਦੇ ਮੰਮੀ ਆਏ ਹੋਈ ਨੇ ਤੇ ਮੰਮੀ ਨੂੰ ਕਹਿੰਦੀ ਆ ਵੀ ਬਣਾ ਦਿੰਦੀ ਐ।
ਅੱਛਾ- ਅੱਛਾ ਹਾਂ ਹੋਰ ਕੀ। ਤੁਸੀਂ ਉੱਧਰ ਬਣਾਉਣਾ, ਮੈਂ ਇੱਧਰ ਬਣਾਵਾਂਗੀ। ਫੇਰ ਦੱਸਾਂਗੀ ਹਾਂਜੀ ਮੈਂ ਤੁਹਾਨੂੰ ਅਗਲੇ ਫੋਨ ਚ ਅ ਦੱਸਾਂਗੀ ਕਿ ਕੀ ਪਸੰਦ ਆਇਆ ਇਹਨਾਂ ਨੂੰ। ਠੀਕ ਹੈ। ਹਾਂਜੀ ਜੀ। ਚਲੋ ਠੀਕ ਹੈ ਚੰਗਾ ਓਕੇ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।